ਸਸ੍ਰੀ ਕਾਲ ਦੀਦੀ।
ਹਾਂਜੀ ਸਸ੍ਰੀ ਕਾਲ ਜੀ, ਹੋਰ ਠੀਕ ਓ ਤੁਸੀਂ?
ਹਾਂਜੀ, ਤੁਸੀਂ ਠੀਕ ਓ?
ਹਾਂਜੀ-ਹਾਂਜੀ ਵਦੀਆ, ਹੋਰ ਕੀ ਕਰ ਰੇ ਓ ਅੱਜ-ਕੱਲ?
ਬਸ, ਪੜਾਈ ਕਰ ਰੇ ਆ ਅਜੇ ਤੇ।
ਅੱਛਾ, ਕੀ ਕਰ ਰਏ ਓ ਤੁਸੀਂ?
ਬੀਕੌਮ ਕਰ ਰੇ ਆ, ਕੰਪਿਊਟਰ ਐਪਲੀਕੇਸ਼ਨ ਹੁਨ ਸਾਡਾ ਫਾਈਨਲ ਈਅਰ ਏ।
ਅੱਛਾ, ਕੇੜੇ-ਕੇੜੇ ਸਬਜੈਕਟਸ ਹੈਗੇ ਨੇ ਓਦੇ ਵਿੱਚ?
ਸਾਡੇ ਹੈਗੇ ਨੇ, ਅ ਕੋਰਪਰੇਟ ਅਕਾਊਂਟਿੰਗ ਹੈਗੀ ਇਸ ਵਾਰ ਤੇ, ਇਨਕਮ ਟੈਕਸ ਲੋ ਏ ਓਦੇ ਵਿੱਚ ਸਾਨੂੰ ਲੋ ਦੇ ਬਾਰੇ ਦੱਸਦੇ ਨੇ ਜੇੜੇ ਇਨਕਮ ਟੈਕਸ ਡਿਪਾਰਟਮੈਂਟ ਵਗੈਰਾ ਜੇੜੇ ਹੁੰਦੇ ਨੇ ਓਦੇ ਵਿੱਚ ਜੋ ਵੀ ਸੈਕਸ਼ਨਸ ਵਗੈਰਾ ਹੁੰਦੇ ਨੇ ਤੇ
ਐਂਟਰਪਿਨੋਓਰਸ਼ਿਪ ਡਿਵਲਪਮੈਂਟ ਹੈਗੀ ਐ, ਏਦੇ ਵਿੱਚ ਏ ਹੁੰਦਾ ਬਈ ਤੁਸੀਂ ਕੋਈ ਵੀ ਆਪਣਾ ਨਵਾਂ ਬਿਜ਼ਨਸ ਕੈਵੇਂ ਸਟਾਟ ਕਰਨਾ, ਮਤਲਬ ਓ ਤੁਆਡਾ ਐਵੇਂ ਦਾ ਕੋਈ ਤੁਸੀਂ ਟਾਸਕ ਚੁਣਨੈ, ਕਿ ਬਈ ਓ ਕਿਸੀ ਹੋਰ ਨੂੰ ਨਾ ਪ ਤਾ ਹੋਵੇ ਮਤ ਤੁਸੀਂ ਖੁਦ ਈ ਓਦੇ ਓਨਰ ਹੋਓਗੇ, ਔਰ ਤੁਸੀਂ ਖੁਦ ਦੀ ਕੈਪੀਟਲ ਲਈ ਇਨਵੈਸਟ ਕਰੋਗੇ ਓਦੇ ਵਿੱਚ।
ਅੱਛਾ-ਅੱਛਾ, ਹਾਂਜੀ, ਹੋਰ? ਫਸਟ ਈਅਰ ਹੋ ਗਿਆ ਤੁਆਡਾ ਹੁਣ ਸੈਕਿੰਡ ਅੱਛਾ ਲਾਸਟ ਈਅਰ ਹੈਗਾ ਹੁਣ ਤੁਆਡਾ?
ਹਾਂਜੀ।
ਅੱਛਾ, ਅੱਜ-ਕੱਲ ਪੜਾਈ ਵੀ ਵੇਖੋ ਕਿੰਨੀ ਜ਼ਰੂਰੀ ਹੈਗੀ ਏ।
ਹੂੰ।
ਹੋਰ ਪੈਲੇ ਵੇਖੋ ਪੜਾਈ ਹੁੰਦੀ ਈ ਨੀ ਸੀ ਸਾਡੇ ਪੇਰੈਂਟਸ ਵੇਖ ਲਓ। ਪੜੇ ਈ ਨੀ ਹੋਏ। ਕੀ ਹੁੰਦਾ ਵੈ ਹੁਣ ਜੋਬ ਵਗੈਰਾ ਥੋੜੀ ਹੈਗੀ ਐ ਜਿਨਾਂ ਦੇ ਬਿਜਨਸ ਹੈਗੇ ਨੇ ਓ ਈ ਵੇਖਲੋ ਅੱਜ-ਕੱਲ ਕ ਕਾਮਯਾਬ ਹੈਗਾ ਵੈ ਹੁਨ। ਹੁਨ ਜੇੜੇ ਜੋਬ ਵਗੈਰਾ ਕਰ ਰੇ ਨੇ ਹੁਨ ਐ ਵਾਲੀ ਜਨਰੇਸ਼ਨ ਹੈਗੀ ਐ ਜੇੜੀ ਪੜੇਗੀ ਤੇ ਜੋਬ ਕਰੇਗੀ।
ਹਾਂਜੀ।
ਪੜਾਈ ਏਨੀ ਜ਼ਰੂਰੀ ਹੈਗੀ ਏ ਵੇਖ ਲੋ।
ਹੂੰ, ਹੋਰ ਤੁਸੀਂ ਕੀ ਕਰਦੇ ਓ?
ਮੇਰੀ ਮਾਸਟਰ ਹੋਗੀ ਏ।
ਅੱਛਾ।
ਹਾਂਜੀ। ਹੋਰ ਅਸੀਂ ਤਾਂ ਏ ਈਓ ਕਵਾਂਗੇ ਵੀ ਸਬ ਨੂੰ ਪੜਨਾ ਚਾਈਦਾ ਵੇ। ਜੇੜੇ ਐਵੇਂ ਈ ਵਿੱਚੇ ਪੜਾਈਆਂ ਛੱਡ ਦਿੰਦੇ ਨੇ, ਬੱਚੇ ਜੇੜੇ ਹੈਗੇ ਨੇ, ਯਾਂ ਜੋ ਨੀ ਪੜ ਸਕਦੇ ਓਨਾਂ ਦੀ ਐਜੂਕੇਸ਼ਨ ਤੇ ਲਗਾ ਸ ਸਕੀਏ ਸਾਂਨੂੰ ਰੱਬ ਉਨਾ ਬਣਾ ਦੇ।
ਹਾਂਜੀ ਅੱਜ ਕੱਲ੍ਹ ਤੇ ਇੰਨੀ ਜਾਦਾ ਫੈਸਿਲਿਟੀਜ਼ ਹੈਗੀਆਂ ਨੇ ਮਤਲਬ ਟਿਊਸ਼ਨ ਵਗੈਰਾ ਦੀ ਵੀ ਟੈਂਸ਼ਨ ਨੀ ਹੁੰਦੀ ਇਨੇ ਸਾਰੇ ਐਪਸ ਨੇ।
ਹਾਂਜੀ ਓਰ ਵੇਖਲੋ ਸਰਕਾਰ ਨੇ ਜੇੜੇ ਗੌਰਮੈਂਟ ਸਕੂਲ ਬਣਵਾਏ ਨੇ। ਓਨਾਂ ਲਈ ਕਿੰਨੇ ਵਧੀਆ ਨੇ ਵੀ ਸੋਚ ਰੇ ਨੇ ਬੱਚਿਆਂ ਲਈ ਕੀ ਅੱਜ ਕੱਲ ਐਜੂਕੇਸ਼ਨ ਇੰਨੀ ਜਾਦਾ ਇੰਪੋਰਟੈਂਟ ਹੈਗੀ ਐ ਕੀ ਸਾਰੇ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਪੜ੍ਹਾਓ ਵ ਧੀਆ ਕੀ ਹੁੰਦਾ ਵੇ ਵਧੀਆ-ਵਧੀਆ ਪੜ੍ਹਾਈ ਕਰਵਾਓ ਸਾਰੇ। ਕੀ ਸਾਬੀ ਸਾਰਿਆਂ ਦੀ ਗਰੀਬੀ ਕੱਟੀ ਜੇ ਸਭ ਦੇ ਬੱਚੇ ਨੌਕਰੀਆਂ ਕਰਨ। ਅੱਜ ਕੱਲ ਵੇਖਲੋ ਸਰਕਾਰੀ ਨੌਕਰੀਆਂ ਦੇ ਬੱਚੇ ਵੇਖਲੋ ਕੋਈ ਕਰਦਾ ਏ ਕੋਈ ਨੀ ਕਰ
ਹਾਂਜੀ ਅੱਜ ਕੱਲ ਚੱਲ ਰੇ ਨੇ ਹੁਣ ਸਾਰੇ ਪੈਲੇ ਤੇ ਕੋਈ ਕਰਦਾ ਈ ਨੀ ਸੀ ਕੋਈ-ਕੋਈ ਕਰਦਾ ਸੀ ਵਿਰਲਾ-ਵਿਰਲਾ ਬੱਚਾ ਹੋਰ ਅੱਜ ਵੇਖ ਲੋ ਸਕੂਲੇ। ਸਕੂਲਾਂ ਜਾ ਕੇ ਕਿੰਨੀ-ਕਿੰਨੀ
ਸਕੋਲਰਸ਼ਿਪ ਦੇ ਬੇਸਤੇ ਵੀ ਇੰਨੇ ਗੌਰਮੈਂਟ ਅ ਫੋਰਮ ਭਰੇ ਜਾ ਰੇ ਨੇ ਇਗਜ਼ਾਮ ਦੇ।
ਹਾਂਜੀ-ਹਾਂਜੀ ਮੈਨੂੰ ਪਤਾ ਵੇ।
ਹੋਰ?
ਹੋਰ ਏਈਓ ਅਸੀਂ ਤਾਂ ਸਾਰੇ ਏਈਓ ਕੈਂਦੇ ਆ ਕੀ ਜਾਦਾ ਤੋਂ ਜਾਦਾ ਬੱਚੇ ਪੜ੍ਹਨ ਕੀ ਕੋਈ ਅਨਪੜ੍ਹ ਨਾ ਰਏ। ਕੋ ਕੀ ਕੰਮ ਕਰਨਗੇ ਫੇਰ ਅਗਰ ਨਈ ਪੜ੍ਹਨਗੇ ਤੇ। ਕਾਲੇ ਕੰਮ ਕਰਨਗੇ ਬਾਦ ਵਿੱਚ ਈ ਪਛਤਾਂਦੇ ਨੇ ਵਿਚ ਆਹ
ਕੁੱਛ ਵੀ ਪ੍ਰਾਈ ਪੜ੍ਹਾਈ ਤੋਂ ਇਲਾਵਾ ਹੋਰ ਕੁੱਛ ਵੀ ਨੀ ਐ ਮਤਲਬ ਫਿਊਚਰ ਚ।
ਹਾਂ ਹੋ ਸਈ ਗੱਲ ਅ ਫਿਊਚਰ ਹੈ ਈ ਨੀ ਫੇਰ ਬਾਦ ਚ ਪ ਤਾਂਦੇ ਨੇ ਕਿ ਹਾਏ ਅਸੀਂ ਕਾਸ਼ ਪੜ੍ਹ ਲੈਂਦੇ ਫੇਰ ਉਸ ਟੈਮ ਟੈਮ ਨੀ ਹੁੰਦਾ ਪੜ੍ਹਨ ਦਾ।
ਤੇ ਤਾਂਈਓ ਕੈ ਰੇ ਨੇ ਜਿਵੇਂ ਮਾਂ ਪਿਓ ਹੁਣ ਚਲੋ ਅੱਜ ਕੱਲ ਦੀ ਜਨਰੇਸ਼ਨ ਇੰਨੀ ਅੱਛੀ ਹੈਗੀ ਏ। ਮਾਂ -ਪਿਓ ਵੀ ਵੇਖੋ ਇੰਨੇ ਵਧੀਆ ਹੈਗੇ ਨੇ ਕੋਈ ਓ ਕੈਂਦੇ ਨੇ ਅਸੀਂ ਖੁਦ ਨੀ ਪੜ੍ਹੇ ਪਰ ਅਸੀਂ ਆਪਣੇ ਬੱਚਿਆਂ ਨੂੰ ਜਰੂਰ-ਜਰੂਰ ਵਧੀਆ ਐਜੂ ਕੇਸ਼ਨ ਦੇਣੀ ਏ ਹਨਾ ਬਾਈ ਵਧੀਆ ਐਜਕੇਸ਼ਨ ਦੇਣੀ ਏ।
ਕੋਲਜ ਜਾ ਕੇ ਸਕੂਲ ਜਾ ਕੇ ਓਪਨ ਤੋਂ ਹੀ ਕਰ ਸਕਦੇ ਹਾਂ ਬੰਦਾ।
ਹਾਂਜੀ -ਹਾਂਜੀ ਪ੍ਰਾਈਵੇਟ ਤੋਂ ਵੀ ਕਰ ਸਕਦੇ ਹਾਂ ਅਸੀਂ।
ਜਿਵੇਂ ਕਈਆਂ ਨੂੰ ਪੈਸੇ ਦੀ ਦਿੱਕਤ ਹੁੰਦੀ ਹੈ। ਤੇ ਫੇਰ ਉਹ ਪ੍ਰਾਈਵੇਟ ਹੀ ਕਰ ਲੈਂਦੇ ਨੇ ਜ਼ਿਆਦਾਤਰ।
ਹਾਂਜੀ -ਹਾਂਜੀ ਜਿਵੇਂ ਕਈਆਂ ਨੂੰ ਆਉਣ ਜਾਣ ਚ ਵੀ ਦਿੱਕਤ ਆਉਂਦੀ ਹੈ। ਕਿੰਨੀ ਆਉਣਾ ਚਾਹੁੰਦਾ ਕੋਈ ਬੱਚਾ ਜਿਵੇਂ ਪਲੱਸ ਵਨ ਪਲੱਸ ਟੂ ਘਰ ਬਹਿ ਕੇ ਹੀ ਕਰ ਲ ਕੋਲੇਜ ਵੀ ਘਰ ਬਹਿ ਕੇ ਹੀ ਕਰ ਲੋ। ਅੱਜ ਕੱਲ ਤੇ ਇੰਨੀ ਫੈਸਿਲਿਟੀਜ਼ ਵੀ ਆ ਗਈਆਂ ਨੇ ਨਾਲ ਨਾਲ ਪੜ੍ਹਾਈ ਵੀ ਕਰਦੇ ਰਹੋ। ਤੇ ਨਾਲ ਨਾਲ ਜੋਬ ਵਗੈਰਾ ਵੀ ਕਰਦੇ ਰਹੋ।
ਬੰਦਾ ਆਪ ਪੜਿਆ ਹੋਵੇ ਨਾ ਦੂਸਰਿਆਂ ਨੂੰ ਵੀ ਅੱਛੀ ਤਰ੍ਹਾਂ ਟੇਰੇਡ ਕਰ ਸਕਦਾ ਟਿਊਸ਼ਨ। ਟਿਊਸ਼ਨ ਪ੍ਰੋਵਾਈਡ ਕਰ ਸਕਦਾ ਹੈ ਸਭ ਨੂੰ।
ਹਾਂਜੀ ਇਹੀਓ ਗੱਲ ਹੈਗੀ ਹੈ ਨਾ ਵੀ ਅਸੀਂ ਪੜ੍ਹ ਕੇ ਘਰ ਵੀ ਅਗਰ ਬਵਾਂਗੇ ਨਾ ਤੇ ਅਸੀਂ ਬੜੇ ਸਾਰੇ ਕੰਮ ਕਰ ਸਕਦੇ ਹਾਂ। ਕੰਪਿਊਟਰ ਦਾ ਕੰਮ ਕਰ ਸਕਦੇ ਹਾਂ। ਪੜ੍ਹੇ ਲਿਖੇ ਹੋਵਾਂਗੇ ਕੰਪਿਊਟਰ ਵੀ ਸਿੱਖਾਂਗੇ ਕੰਪਿਊਟਰ ਦਾ ਵੀ ਸਿਖਾ ਸਕਦੇ ਹਾਂ ਅਸੀਂ ਕਿਸੇ ਨੂੰ।
ਅੱਜ ਕੱਲ੍ਹ ਤੇ ਕੋਡਿੰਗ ਇੰਨੀ ਜ਼ਿਆਦਾ ਚੱਲ ਰਹੀ ਹੈ ਜੋ ਸਾਡੇ ਉਹ ਨ ਸਬਜੈਕਟ ਹੈਗਾ ਸਾਡੇ ਵਿੱਚ ਉਹਦੇ ਸਾਰੀ ਕੋਡਿੰਗ ਹੀ, ਹੈਗੀ ਹੈ ਜਿਵੇਂ ਅਹ। ਜਿਵੇਂ ਵੱਡੀ-ਵੱਡੀ ਕੰਪਨੀੀਆਂ ਹੁੰਦੀਆਂ ਨਾ। ਉਹਨਾਂ ਵਿਚ ਜਿਆਦਾ ਤਰ ਯੂਜ ਕੀਤੀ ਜਾਂਦੀ ਹੈ ਤੇ। ਹੈਗੀ ਹੈ ਥੋੜ੍ਹੀ ਮਤਲਬ ਡਿਫੀਕਲਟ ਹੈਗੀ ਹੈ। ਬਟ ਪੂਰਾ ਜਿਆਦਾ ਸਾਨੂੰ ਕੰਸਟੇਸ਼ਨ ਦੇਣਾ ਪਏਗਾ ਉਹਨੂੰ।
ਹੁਣ ਵੇਖ ਲੋੋ, ਆਹੋ ਵੇਖ ਲਓ ਹੁਣ ਜਿਹੜੇ ਇੰਨੇ ਜ਼ਿਆਦਾ ਪੜ੍ਹੇ ਲਿਖੇ ਨੇ, ਚਲੋ ਉਹਨਾਂ ਦੀ, ਹਾਜੇ ਨੌਕਰੀ ਨਹੀ ਲੱਗ ਰਹੀ। ਉਹ ਘਰ ਜਾ, ਕੇ ਕਿਸੇ ਦੇ ਘਰ ਜਾ, ਕੇ ਟਿਊਸ਼ਨ ਪੜ੍ਹਾ ਸਕਦੇ ਨੇ। ਬੱਚਿਆਂ ਨੂੰ ਵੀ, ਜਿਵੇਂ ਉਹ ਬੱਚੇ ਨਹੀਂ ਆ ਸਕਦੇ। ਕਿੱਥੇ ਬਾਹਰ ਨੀ ਆਉਂਦੇ ਜਿਵੇਂ। ਕਈ ਬੜੇ ਅਮੀਰ ਹੁੰਦੇ ਨੇ ਉਹ ਘਰ ਹੀ ਪੜ੍ਹਾਉਂਦੇ ਨੇ ਕਿ ਸਾਡੀ ਅੱਖਾਂ ਦੇ ਸਾਹਮਣੇ ਪੜ੍ਹਾਓ ਬੱਚੇ ਨੂੰ ਸਾਡੇ। ਦੇਖੋ ਇਹ ਵੀ, ਅਸੀਂ ਕਰ ਸਕਦੇ ਹਾਂ। ਅਸੀਂ ਆਪਣੇ ਘਰ ਵੀ, ਪੜ੍ਹਾ ਸਕਦੇ ਹਾਂ। ਬੈਚਿਸ ਲਗਾ ਸਕਦੇ ਹਾਂ ਸਵੇਰੇ ਸ਼ਾਮੀ। ਕਿਉਂਕਿ ਕਿਸੇ ਤਾਂ ਘਰ ਹੀ ਹੈਗੇ ਹਾਂ, ਬਿਲਕੁਲ ਪੜ੍ਹ ਕੇ ਫੇਰ ਪੜ੍ਹਨ ਦਾ ਫਾਇਦਾ ਤੇ, ਹੋਏ ਨਾ ਹਨਾ ਬ।
ਉਹ ਤਾਂ ਬੰਦਾ ਅੱਛੀ ਤਰ੍ਹਾਂ ਪੜ੍ਹ ਕੇ, ਕੋਈ ਜੋਬ ਲੈ ਲੈਂਦਾ ਜਾਂ ਕੋਈ ਵੀ। ਸਰਵਿਸ ਕਰ ਸਕਦਾ ਵੇ।
ਹਾਂਜੀ ਕੁੜੀਆਂ ਦਾ ਵੇ, ਕੁੜੀਆਂ ਨੂੰ ਕੀ ਹੈਗਾ ਵ ਚਲੋ। ਪਲੱਸ ਟੂ ਕੀਤੀ ਜਿਹੜਾ ਨਹੀਂ ਪੜ੍ਹਨਾ ਚਾਹੁੰਦੀਆਂ। ਉਹ ਕੋਈ ਅੱਛੇ-ਅੱਛਾ ਕੋਰਸ ਵਗੈਰਾ ਕਰ ਲੈਣ। ਬਿਊਟੀ ਪਾਰਲਰ ਦਾ ਕਰ ਲੈਣ। ਕੋਈ ਸਿਲਾਈ ਦਾ ਕਰ ਲੈਣ ਅੱਜ-ਕੱਲ ਵੇਖਿਆ ਨੇ, ਕਿੰਨੇ ਵਧੀਆ-ਵਧੀਆ ਪਾਰਲਰਸ ਚੱਲੇ ਹੋਏ ਨੇ। ਵੀ ਕਿੰਨੇ ਵਧੀਆ ਮੇਕਅਪ ਆ ਗਏ ਨੇ। ਪਹਿਲੇ ਤੇ ਮੇਕ ਮੇਕਅਪ ਦੇ ਕੋਈ ਨੇਮ ਹੀ, ਨਹੀਂ ਪਤਾ ਹੁੰਦਾ ਸੀ। ਹਾਂ ਮੇਕਅਪ ਦੀ ਵੀ ਹਾਂਜੀ।
ਕੋਲਜ ਵੀ ਮਤਲਬ ਜਿਵੇਂ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਵੀ, ਸਿਖਉਂਦੇ ਨੇ ਉਹ ਤਾਂ ਜ਼ਰੂਰੀ ਨਹੀਂ ਹੈ। ਕਿ ਸਿਰਫ ਪੜ੍ਹਾਈ ਦੀ ਉਹ ਲਿੱਤੀ ਜਾਂਦੀ ਹੈ ਕੋਚਿੰਗ ਇਹਨਾਂ ਦੇ, ਵੀ ਅਲੱਗ-ਅਲੱਗ ਕੋਰਸ ਹੁੰਦੇ ਨੇ।
ਹਾਂਜੀ ਹੁਣ ਕੋਲਜ ਵਿੱਚ ਹਰ ਕੋਲੇਜ ਚ, ਹਰ ਸਕੂਲ ਵਿੱਚ ਵੇਖ ਲਵੋ। ਸਪੋਰਟਸ ਵੀ, ਹੈਗੇ ਨੇ ਕੀ ਹੁੰਦਾ ਵ, ਕੋਸਮੈਟਿਕ ਦਾ ਵੀ ਸਿਖਾਉਂਦੇ ਨੇ। ਕਿ ਜਿਨਾਂ ਨੇ ਮੇਕਅਪ ਵਗੈਰਾ ਸਿੱਖਣਾ ਵੇ। ਫੈਸ਼ਨ ਡਿਜ਼ਾਇਨਿੰਗ ਦਾ ਸਿੱਖਣਾ ਵ, ਸਿਲਾਈ ਵਗੈਰਾ।
ਅੱਜ-ਕੱਲ੍ਹ ਤੇ ਉਹ ਵੀ ਇੰਟਰਨਸ਼ਿਪ ਵੀ, ਦਿੱਤੀ ਜਾ ਜਾਂਦੀ ਹੈ। ਬਈ ਜਿਵੇਂ ਤੁਸੀਂ ਕੋਈ ਵੀ ਕੋਈ ਕੰਮ ਕਰਨਾ ਤਿੰਨ ਮਹੀਨੇ ਦੀ, ਉਹ ਇੰਟਰਨਸ਼ਿਪ ਹੁੰਦੀ ਵੀ।
ਆਹੋ ਹਾਂਜੀ-ਹਾਂਜੀ ਇਨੀ ਹ ਦੀ ਹੁਣ ਤੇ ਇੰਨੀ ਸਰਕਾਰ ਨੇ, ਇੰਨੀ ਫੈਕ ਫੈਸਿਲਿਟੀਜ ਦੇ ਦੀਆਂ ਨੇ, ਨਾ ਕਿ ਪੁੱਛੋ ਹੀ ਨਾ ਬਸ। ਬੱਚਿਆਂ ਵਾਸਤੇ ਬੜਾ ਹੀ, ਅੱਛਾ ਕਰਤਾ ਵੀ, ਪਹਿਲੇ ਹੁੰਦਾ ਸੀ ਕਿ ਨਹੀਂ ਜਾ ਸਕਦੇ ਇੰਨੀ ਦੂਰ-ਦੂਰ। ਸਕੂਲ ਹੁੰਦੇ ਸਨ।
ਪੜ੍ਹਨ ਵਾਲੇ ਲੋਕ ਹੈਗੇ ਸੀ। ਲੇਕਿਨ ਹੁਣ ਪੜ੍ਹਨ ਵਾਲੇ ਨੀ ਹੈਗੇ ਤੇ ਸਾਨੂੰ ਫੈਸਿਲਿਟੀਜ਼ ਮਿਲੀਆਂ ਹੋਈਆਂ ਨੇ।
ਹਾਂਜੀ ਬਿਲਕੁਲ ਸਹੀ ਗੱਲ ਕੀਤੀ ਨੇ, ਪਹਿਲੇ ਪੜ੍ਹਨਾ ਚਾਹੁੰਦੇ ਸਨ। ਲੋਕ ਪਰ ਨਹੀਂ ਪੜ੍ਹ ਪਾਉਂਦੇ ਸਨ। ਵੀ, ਛੋਟੀ ਉਮਰ ਚ, ਉਹ ਕਹਿੰਦੇ ਸੀ। ਅਸੀਂ ਛੋਟੀ ਉਮਰ ਚ, ਕੰਮ ਕੀਤਾ ਸੀ ਆਪਣੇ ਬੱਚਿਆਂ ਨੂੰ ਵੀ, ਛੋਟੀ ਉਮਰ ਚ, ਅਸੀਂ ਕੰਮ ਕਰਵਾਈਏ ਪਰ ਹੁਣ ਮਾਂ ਪਿਓ ਦੀ ਸੋਚ ਅਲੱਗ ਹੈਗੀ।
ਹਾਂਜੀ
ਹਾਂਜੀ
ਤਾਂ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਹੈ।
ਹਾਂਜੀ-ਹਾਂਜੀ ਪਹਿਲੇ ਮੈਂ, ਬੀ ਕੀਤੀ ਸੀ ਪਹਿਲੇ ਮੈਂ ਆਰਟਸ ਦਿੱਤੀ ਸੀ ਫਿਰ ਮੈਂ, ਬੀ ਏ ਕੀਤੀ
ਅੱਛਾ ਬਹੁਤ ਵਧੀਆ ਹੈਗਾ ਵੈਸੇ ਤੇ।
ਹਾਂਜੀ ਟੀਚਿੰਗ ਵਗੈਰਾ ਦਾ, ਵੀ ਵਧੀਆ ਹੈਗਾ ਵੀ ਇਹਦੇ ਵਿੱਚ ਹੁਣ ਘਰ ਵੀ ਮੈਂ, ਪਹਿਲੇ ਟਿਊਸ਼ਨ ਪੜਾਉਂਦੀ ਸੀ ਹੁਣ ਨਹੀ ਮੈਂ, ਪੜ੍ਹਾਉਂਦੀ
ਹੂੰ ਵਧੀਐ ਬਹੁਤ।
ਹਾਂਜੀ ਹੋਰ ਹੁਣ ਮੈਂ ਕਿੱਥੇ ਜਾਵਾਂ। ਤੇ ਮੈਂ ਜੋਬ ਵਗੈਰਾ ਵੀ ਕਰ ਸਕਦੀ ਹਾਂ ਬਾਹਰ ਜਾ ਕੇ ਹਾਂਜੀ ਰਿਜ਼ਿਊਮ ਵਗੈਰਾ ਦੇ ਆ ਏ ਤੇ ਆਪਣੀ ਹੁਣ ਬਸ ਸਭ ਤੋਂ ਸਹੀ ਏਯੋ ਹੀ ਹੈਗਾ ਵੇ ਕਿ ਪੜ੍ਹਾਣਾ ਚਾਹੀਦਾ ਵੇ ਬੱਚਿਆਂ ਨੂੰ। ਕਿ ਆਪਣੇ ਸਟੈਂਡ ਅਸੀਂ ਖੁਦ ਹੋਣਾ ਵੇ ਅਸੀਂ ਕਿਸ ਤੇ ਡਿਪੈਂਡ ਨਹੀਂ ਰੈਣਾ।
ਹਾਂਜੀ
ਹਾਂਜੀ।
ਅੱਜ-ਕੱਲ੍ਹ ਤਾਂ ਉਹਦੇ ਚ ਬਿਜਨਸ ਸੈਕਟਰ ਵਿੱਚ ਵੀ ਬੜੀ ਜ਼ਿਆਦਾ ਉਹ ਆ ਰਹੀਆਂ ਨੇ ਜੋਬਸ ਅਗਰ ਤੁਸੀਂ ਕੋਈ ਕੋਰਸ ਕੀਤਾ ਹੋਇਆ ਵ ਜੈਵੇਂ ਸਾਡੇ-ਸਾਡੇ।। ਕੋਲੇਜ ਵੀ ਐਵੇਂ-ਐਵੇਂ ਜੇ ਚੱਲਦੇ ਨੇ ਕੋਰਸ ਉਹਦੇ ਵਿੱਚ ਨਾ ਟਰਪ੍ਰਿਰਿਪ ਸਿਖਾਈ ਜਾਂਦੀ ਆ ਮਤਲਬ ਤੁਸੀਂ ਆਪਣਾ ਬਿਜਨਸ ਕੱਲੇ ਕੈਵੇਂ ਸੈਟਅਪ ਕਰ ਸਕਦੇ ਹੋ ਬਈ ਜਿਵੇਂ ਤੁਸੀਂ ਆਪਣੀ ਅਲੱਗ ਹੀ ਉਹ ਲਗਾਉਣੀ ਹੈ। ਕੈਪੀਟਲ ਵਗੈਰਾ ਵੀ ਤੁਸੀਂ ਕਿਸੇ ਦੀ ਉਹ ਨੀ ਲੈਣੀ ਪਾਰਟਨਰਸ਼ਿਪ ਨਹੀਂ ਤੁਸੀਂ ਕਰ ਸਕਦੇ।
ਅੱਛਾ-ਅੱਛਾ
ਹਾਂਜੀ।
ਪਾਰਟਨਰਸ਼ਿਪ ਕਰਕੇ
ਪਾਰਨਰਸ਼ਿਪ ਨਈ ਐਂਟਰਟੇਨਮੈਂਟ ਚ ਨਾ ਪਾਰਨਰਸ਼ਿਪ ਨੀਂ ਹੁੰਦੀ ਮਤਲਬ ਪਾਰਟਰਸ਼ਿ ਪ ਅਲੱਗ ਹੈਗੀ ਹੈ ਜਿਵੇਂ ਅਸੀਂ ਆਪਣਾ ਬਿਜਨਸ ਸਟਾਰਟ ਕੀਤਾ ਕਿਸੇ ਹੋਰ ਨੂੰ ਵੀ ਆਪਣੇ ਇਨਵੋਲਵ ਕੀਤੈ। ਔ ਹੋ ਗਈ ਪਾਰਟਨਰਸ਼ਿਪ ਪਰ ਐਂਟਰਪਿਨੋਰਸੀ ਵਿਚ ਨਾ ਬੰਦਾ ਆਪਣਾ ਖੁਦ ਦਾ ਹੀ ਆਈਡੀਆ ਹੁੰਦਾ ਦਾ ਖੁਦ ਦਾ ਹੀ ਬਿਜਨਸ ਸਟਾਟ ਕਰਦੈ ਖੁਦ ਹੀ ਕੈਪੀਟਲ ਮਤਲਬ ਖੁਦ ਹੀ ਉਹ ਓਨਰ ਹੁੰਦਾ ਵੇ।
ਹਾਂਜੀ ਵੇਖ ਲੋ ਇਹ ਵੀ ਐਜੂਕੇਸ਼ਨ ਦਾ ਹੀ ਫਾਇਦਾ ਹੈਗਾ ਵੇ ਅਸੀਂ ਜਿੰਨੀ ਜ਼ਿਆਦਾ ਬੱਚਿਆਂ ਨੂੰ ਐਜੂਕੇਸ਼ਨ ਕਰਵਾਵਾਂਗੇ ਜਿੰਨਾ ਜ਼ਿਆਦਾ ਪੜ੍ਹਾਵਾਂਗੇ ਉਓਨਾ ਹੀ ਬੱਚਾ ਵਧੀਆ ਸਟ ਵਧੀਆ ਜੋਬ ਕਰੇਗਾ ਮਾਂ-ਪਿਓ ਲਈ ਵਧੀਆ ਹੈਗਾ। ਫਿਰ ਵਧੀਆ ਘਰ ਬਣਾਏਗਾ, ਆਪਣੇ ਬਾਰੇ ਸੋਚੇ ਗਾ ਮਾਂ-ਪਿਓ ਬਾਰੇ ਵੀ ਸੋਚੇਗਾ।
ਹਾਂਜੀ ਅੱਜ-ਕੱਲ ਤੇ ਬੜੀ ਜ਼ਿਆਦਾ ਫੈਸਿਲਿਟੀ ਨੇ ਬਸ ਪੜ੍ਹਨ ਆਲੇ ਨਹੀਂ ਹੈਗੇ ਨਹੀਂ ਤੇ ਬੜਾ ਫੈਦਾ ਹੈਗਾ ਐਜੂਕੇਸ਼ਨ ਦਾ ਤੇ
ਹਾਂਜੀ। ਪਹਿਲੇ ਦੇ ਬੱਚੇ ਐਵੇਂ ਹੁੰਦੇ ਸਨ ਪੜ੍ਹਦੇ ਪਹਿਲੇ ਚਲੋ ਉਹ ਖੁਦ ਚਾਹੁੰਦੇ ਸਨ ਮਾਂ-ਪਿਓ ਨੀ ਪੜ੍ਹਨ ਦਿੰਦੇ ਸਨ। ਕੰਮ ਦੇ ਪਿੱਛੇ ਗਰੀਬੀ ਇੱਕ ਹੁੰਦੀ ਸੀ ਹਨਾ ਬਈ ਪਹਿਲੇ ਥੋੜ੍ਹੀ ਹੁੰਦਾ ਸੀ। ਤੇ ਹੈ ਤੇ ਹੁਣ ਹੋਇ ਜ਼ਿਆਦਾ ਚਾਹੇ ਅਮੀਰ ਚਾਹੇ ਗਰੀਬ ਹੈ ਹਰ ਬੱਚੇ ਨੂੰ ਸਕੂਲ ਜਾਣਾ ਹੀ ਜਾਣਾ। ਪਹਿਲੇ ਗਰਮੈਂਟ ਸਕੂਲ ਵਗੈਰਾ ਵੀ ਨੀ ਹੁੰਦੇ ਸੀ ਐ ਤੇ ਹੁਣ ਅਵੇਲੇਬਲ ਹੋਏ ਨੇ ਗਰਮੈਂਟ ਸਕੂਲ।
ਹਾਂ ਪਹਿਲੇ ਤੇ ਸਕੂਲ, ਸਕੂਲ ਵੀ ਮਤਲਬ ਪੰਜ-ਦਸ ਤੱਕ ਹੀ ਹੁੰਦੇ ਸੀ। ਤੇ ਹੁਣ ਤੇ ਇੰਨੀ ਜ਼ਿਆਦਾ ਫੈਸਿਲਿਟੀਜ਼ ਆ ਗਈਆਂ ਨੇ ਜਿੱਥੇ ਚਾਹ ਜਿੱਥੇ ਤੱਕ ਮਰਜੀ ਪੜ੍ਹ ਸਕਦੈ ਬੰਦਾ।
ਹਾਂਜੀ-ਹਾਂਜੀ ਬਿਲਕੁਲ।
ਪੇਰੈਂਟਸ ਵੀ ਨੀ ਪੜ੍ਹਾਉਦੇ ਹੁੰਦੇ ਸੀ ਬੱਚਿਆਂ ਨੂੰ ਹੁਣ ਤੇ ਫੇਰ ਵੀ ਉਹ ਨੇ ਵੀ ਏਨਾ ਜ਼ਿਆਦਾ ਸਪੋਰਟ ਕੀਤਾ ਹੋਆ ਆਪਣੇ ਬੱਚਿਆਂ ਨੂੰ।
ਹਾਂਜੀ-ਹਾਂਜੀ, ਬੜਾ-ਬੜਾ ਅੱਜ-ਕੱਲ ਪੇਰੈਂਟ ਈ ਵੈਸੇ ਕਈ ਪੇਰੈਂਟਸ ਤੇ ਖੁਦ ਈ ਅਪਣੇ ਬੱਚੇਆਂ ਨੂੰ ਕਾਰ ਪੜ੍ਹਾਂਦੇ ਨੇ ਵੇਖੋ। ਉਹਨਾਂ ਨੂੰ ਬਾਹਰ ਟਿਸ਼ਨ ਜਾਣ ਦੀ ਵੀ ਲੋੜ ਨੀ ਪੈਂਦੀ। ਭੇਜਣ ਦੀ ਲੋੜ ਪੈਂਦੀ ਈ ਨਈ ਕਿ ਨਈ ਅਸੀਂ ਹੀ ਪੜ੍ਹਾਵਾਂਗੇ ਅਪਣੇ ਬ
ਅੱਜ ਕੱਲ ਪੇਰੈਂਟਸ ਵੀ ਬੜੇ ਏਬਲ ਹੈਗੇ ਨੇ ਮਤਲਬ ਅਪਣੇ ਬ ਚੇਆਂ ਨੂੰ ਖੁਦ ਹੀ ਪੜ੍ਹਾ ਪੜ੍ਹਾਂਦੇ ਨੇ, ਕਿਉਂਕਿ ਹਮ
ਵੀ ਪੇਰੈਂਟਸ ਉਹ ਉਈ ਲਗਵਾਂਦੇ ਨੇ ਟਿਸ਼ਨਸ ਵੈਸੇ ਜਾਦਾਤਰ। ਬਈ ਆਜ ਦੇ ਉਹਦੇ ਤੇ ਨਈ ਤੋਂ ਕੋਈ-ਕੋਈ ਤੇ ਕਾਰ ਹੀ ਪੜ੍ਹਾਂਦੇ ਨੇ, ਜੇਹੜੀ ਹਾਊਸ ਵਾਈਫ ਹੈਗੀਆਂ ਨੇ ਪੜ੍ਹੀਆਂ ਹੋਈਆਂ ਨੇ ਜੇਹੜੀਆਂ, ਉਹ ਤੇ ਕਾਰ ਈ ਪੜ੍ਹਾਂਦੀਆਂ ਨੇ।
ਹਾਂਜੀ।
ਹਾਂਜੀ-ਹਾਂਜੀ ਚਲੋ ਠੀਕ ਏ ਫਿਰ ਹਾਂਜੀ, ਸਸ਼੍ਰੀ ਕਾਲ ਜੀ, ਹਾਂਜੀ। ਸਸ਼੍ਰੀ ਕਾਲ।